ਹੈਲੋ, ਹੈਲੋ? ਹਾਂਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ ਜੀ।
ਜੀ- ਜੀ ਮੈਂ ਠੀਕੂ ਤੁਸੀਂ ਦੱਸੋ, ਸਭ ਵਧੀਆ।
ਹਾਂਜੀ- ਹਾਂਜੀ ਬਹੁਤ ਵਧੀਆ। ਬਾਬੇ ਨਾਨਕ ਦੀ ਕਿਰਪਾ ਹੈ। ਬਹੁਤ ਵਧੀਆ ਤੁਸੀਂ ਦੱਸੋ?
ਬਸ ਵਧੀਆ ਹੈ ਜੀ। ਮੈਂ ਤਾਂ ਆਪਣੇ ਘਰ ਜਾਣ ਦੀ ਤਿਆਰੀ ਕਰਿਆ ਸੀ।
ਅੱਛਾ।
ਹਾਂਜੀ। ਨਵਾਂ- ਨਵਾਂ ਵਿਆਹ ਹੁੰਦਾ ਨਾ ਤੇ ਉਸ ਤੋਂ ਬਾਅਦ ਪੱਖ ਫੇਰਾ ਹੁੰਦਾ ਤੇ ਮੈਂ ਆਪਣੇ ਘਰ ਜਾਣ ਦੀ ਤਿਆਰੀ ਕਰਦੀ ਤੇ ਮੈਂ ਹੁਣ ਸੋਚਿਆ ਤੈਨੂੰ ਫੋਨ ਕਰਕੇ ਮੈਂ ਹੁਣ ਦੱਸਦੀ ਆ।
ਅੱਛਾ।
ਪਾ ਦਸ ਮਿੰਟ ਗੱਲਾਂ ਕਰਕੇ ਅਸੀਂ ਫਿਰ ਜਾਵਾਂਗੇ।
ਅੱਛਾ। ਸ਼ਾਦੀ ਮੇ ਤਾਂ ਬਹੁਤ ਟੈਂਸ਼ਨ ਹੋਤੀ ਹੈ, ਇਤਨੀ ਟੈਂਸ਼ਨ ਹੋਤੀ ਹੈ। ਬਹੁਤ ਹੇਗਾ। ਇੱਕ ਤੋਂ ਘਰ ਕੀ ਰਸਮ ਹੀ ਨਹੀਂ ਖਤਮ ਹੋਣੇ ਪੇ ਆਤੀ।
ਬਿਲਕੁਲ- ਬਿਲਕੁਲ ਆਤ ਦੇਖੋ ਨਾ ਤੁਸੀ ਇਹ, ਪੱਗ ਫੇਰਾ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਇਹ ਵ ਇਹ ਜਾਣਾ ਉਥੇ ਜਾਣਾ। ਇਹ ਵਾਲੀ ਉਹ, ਕੋਈ ਰਸਮ ਉਹ ਰਸਮ ਖਤਮ ਹੀ ਨਹੀ ਹੋ ਕੇ ਦੇਣੀ ਆ ਤੇ, ਮੈੰ ਤੋਂ ਥਕੀ ਗਈਆਂ, ਸੋ ਹੀ ਨਹੀ ਪਾ ਰਹੀਆਂ ਤਿੰਨ- ਚਾਰ ਦਿਨ ਤੋਂ।
ਵਿਆਹ ਤੋ ਬਾਅਦ ਤੇ ਨਾ ਬੜੀ, ਪਹਿਲੇ ਤਾਂ ਵਿਆਹ ਤੋਂ ਪਹਿਲੇ ਟੈਨਸ਼ਨ ਹੁੰਦੀ ਹੈ। ਹਾਈ ਕਿਸ ਤਰ੍ਹਾਂ ਅਰੇਂਜਮੈਂਟ ਹੋਊਗਾ, ਇਹ ਕਿਸ ਤਰ੍ਹਾਂ ਕਰੇਗਾ ਆਹ ਕਿਸ ਤਰ੍ਹਾਂ ਹੋਏਗਾ, ਲੇਡੀਸ। ਦੀ ਟੈਨਸ਼ਨ ਹੁੰਦੀ ਹੈ, ਹੋਰ ਚੀਜ ਟ, ਜਦੋ ਗੈਸਟ ਘਰੇ ਆ ਜਾਦੇ ਉਦੋ ਕਿੰਨੇ ਹੋ ਜਾਦਾ ਕਿੰਨੇ ਗੈਸਟ ਆਉਦੇ ਆ ਮੈਰਿਜ ਤੇ, ਫੇਰ ਇਹ ਹੁੰਦਾ ਹਾ ਕੋਈ ਰਹਿ ਨਾ ਜਾਏ। ਮੰਮੀ-ਪਾਪਾ ਤੇ ਅਈਓ ਟੈਨਸ਼ਨ ਐ ਹਾਈ ਐ ਨਾ ਰੈ ਜੇ, ਓ ਨਾ ਰੈ ਜੇ, ਫਲਾਨ ਨਾ ਹੋਜੇ।
ਔਰ ਉਹ ਬਈ।
ਉਤੋ, ਅੱਛਾ ਉਦੋ ਮੈਰੀਜ, ਜਦੋ ਮੈਰੀਜ ਹੁੰਦੀ ਹੈ। ਉਦੋ ਵੀ ਸਾਰਾ ਦਿਨ ਟੈਨਸ਼ਨ 'ਚ ਰਹਿੰਦੇ ਆ ਮੰਮੀ- ਡੈਡੀ ਤੇ
ਐ ਘਰ ਰੈਡੀ ਹੋਣਾ ਹੈ, ਤੇ ਫਿਰ ਘਰ ਤੋ ਨਿਕਲਣਾ, ਡੈਸਟੀਨੇਸ਼ਨ 'ਤੇ ਪਹੁੰਚਣਾ ਹੈ। ਪੈਰਿਸ ਤੋਂ ਪੈਲਾ ਨਾ ਮੈ ਤੈਨੂੰ ਇਕ ਚੀਜ ਦੱਸਾਂ, ਮੈਰਿਜ ਤੋ ਪਹਿਲਾਂ ਇਨਸਾਨ ਆਪਣੀ ਮਰਜ਼ੀ ਦੇ ਨਾਲ ਜ਼ਿੰਦਗੀ ਜਿਉਂਦਾ ਹੈ, ਕਿਸੇ ਦੀ ਜਿਆਦਾ ਜਿੰਮੇਦਾਰੀ ਨੀ ਹੁੰਦੀ ਹੈ ਦੋਸਤ ਤੇ ਨਾਲ ਘੁੰਮਣਾ, ਸ਼ੋਪਿੰਗ ਕਰਨਾ, ਗੱਲਾਂ ਕਰਦਾ।
ਮੈਰਿਜ ਤੋਂ, ਪਹਿਲੇ ਤਾਂ। ਬਿਲਕੁਲ ਵੀ, ਟੈਂਸ਼ਨ ਨਹੀਂ ਹੁੰਦੀ। ਨਾ ਹੀ ਟੈਂਸ਼ਨ ਹੁੰਦੀ, ਨਾ ਹੀ ਪੇਰੈਂਸ ਦਿੰਦੇ ਆ। ਮੰਮੀ ਪਾਪਾ ਟਾਈ ਦਿੰਦੇ ਜਦੋਂ ਵਿਆਹ ਹੋ ਤੇ ਸੋਹੁਰਿਆ ਘਰ। ਜਾਣ ਦੀ ਢਿੱਲ ਹੈ। ਨਾਲੇ ਦਿਮਾਗ ਤੇ ਟੈਸ਼ਨ ਸਟਾਰਟ ਹੋਜਾਂਦੀ ਹਾਈ ਮ ਐਤਰਾ ਤੇ ਮੇਰੀ ਸੱਸ ਇੰਝਨਾ ਕਵੇ। ਜੇ। ਮੈਂ, ਐ ਕੁਛ ਕਰਾਂਗੀ। ਤੇ, ਮੇਰੀ ਸੱਸ, ਇੰਝ ਨਾ, ਕਵੇ। ਮੈਨੂੰ, ਮੇਰਾ ਸਹਰਾ, ਨਾ ਕੁਝ, ਕਹਿ ਦੇ। ਨਨਾਨ ਨਾ ਕੁਛ ਕਹਿ ਦੇ। ਮੇਰੇ, ਹਸਬੈਂਡ ਨਾ ਕੁੱਛ ਕਹਿ ਦੇਨ। ਕਿੰਨੀ ਫਿਕਰ ਰਰਿੰਦੀ ਨਾ।
ਬਹੁ, ਫਿਕਰ। ਰਹਿੰਦੀ ਹੈ। ਉਹ, ਤੇ ਆਪਣੇ ਪੇਰੈਂਟਸ ਦੇ ਪਿਆਰ, ਤੇ ਕੇਅਰ ਵਿੱਚ ਹੁੰਦੀ। ਹੈ। ਪਹਿਲਾਂ ਤੋਂ, ਔ ਫਿਰ। ਆਪਣੀ ਪੜਾਈ ਕਰੀ ਅਰ, ਦੋਸਤ ਨਾਲ, ਟਾਈਮ ਸਪੈਂਡ ਕਰਦੀ ਹੈ। ਫੇਰ, ਆਪਣੇ ਸ਼ੌਕ। ਪੂਰਾ ਕਰਦੀ ਹੈ ਉਸ ਤੋਂ ਡੇਲੀ ਲਾਈਫ ਦਾ ਹਿੱਸਾ ਹੀ ਹੁੰਦਾ ਹੈ, ਕਦੋ ਵੀ ਸ਼ੋਪਿੰਗ ਤੋ ਨ ਓ ਕਦੋਂ ਵੀ ਕੋਈ ਵੀ ਚੀਜ ਕਰ ਲਿਓ, ਉਹ ਜਿਆਦਾ ਤੋਂ ਟੈਨਸ਼ਨ ਬਿਨਾਂ ਆਪਣੀ ਮਰਜ਼ ਦੀ। ਮਰਜ਼ੀ ਦੇ ਡਿਸੀਜ਼ਨ ਲੈ ਸਕ ਦੇਖਦੀ ਹੈ, ਆਪਣੇ ਫਿਊਚਰ ਦੇ ਸੁਪਨੇ ਖੁਦ ਦੇਖਦੀ ਹੈ, ਮੈਰਿਜ ਤੋਂ ਬਾਅਦ, ਤੋਂ ਇੱਕ, ਕੁੜੀ ਜ਼ਿੰਦਗੀ ਵਿੱਚ, ਬਹੁਤ ਬਦਲਾਵ ਆ ਜਾਂਦਾ ਹੈ।
ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਪਤਾ ਕੀ ਹੈ, ਜਦੋਂ ਮੈਰਿਜ ਹੁੰਦੀ, ਨਾ। ਜਦੋਂ ਆਪਾਂ। ਦੇਖੋ ਜਿਹੜੇ ਮੁੰਡੇ ਹੁੰਦੇ, ਆ। ਉਹ ਤੇ, ਮੈਰਿਜ ਕਰਕੇ, ਆਪਣੇ ਘਰੇ ਬੈਠੇ ਆ।
ਹਾਂਜੀ।
ਹਨਾ ਤੇ ਜਿਹੜੀ ਕੁੜਤੀ ਹੈ। ਜਿਹੜੇ ਪੇਕਿਆ ਪਰਿਵਾਰ ਚਚ। ਆਪਾਂ ਪੰਦਰਾਂ ਸਾਲ ਅਠਾਰਾਂ ਸਾਲ। ਵੀਹ ਸਾਲ ਗੁਜ਼ਾਰੇ ਹੋਣ। ਇਕਦਮ ਸਾਰਾ ਛੱਡ ਕੇ ਸੋਹੁਰੇ ਘਰੇ ਜਾਣਾ।
ਬੜਾ ਹੀ ਮੁਸ਼ਕਿਲ ਟਾਸਕ ਹੁੰਦਾ ਹੈ।
ਸਭ ਤੋਂ ਵੱਡਾ ਇੰਨੀ ਵੱਡੀ ਉਹ ਹੁੰਦੀ ਹੈ ਨਾ। ਜੰਗ ਜਿੱਤਣੀ ਜੰਜ ਕਹਿ ਦਉ ਉਹ ਗੱਲ ਹੈ।
ਬਿਲਕੁਲ ਬਿਲਕੁਲ ਪਰ ਇਹ ਕੋਈ ਤਾਂ ਸਹੀ ਗੱਲ ਕਰਦਾ ਹੈ। ਕੁੜੀਆਂ ਦਾ ਘਰਨਾ ਇੱਥੇ ਹੋਣਾ ਨਾ ਉੱਥੇ ਹੋਣਾ ਤੇ ਆਪਣਾ ਘਰ ਕੁਦੀ। ਖੁਦ ਹੀ ਬਣਾਾਨਣਾ ਪੈ। ਨਾ
ਪਹਿਲਾਂ ਅਗਰ ਹਸਬੈਂਡ ਵਧੀਆ ਨਾ ਤੇ ਲਾਈਫ ਬਹੁਤ ਵਧੀਆ।
ਬਹੁਤ ਹੀ ਵਧੀਆ ਬਿਲਕੁਲ।
ਮੇਰੇ ਹਸਬੈਂਡ ਤੇ ਟਚਵੁੱਡ ਇੰਨੇ ਵਧੀਆ ਨੇ ਨਾ। ਮੈਨੂੰ ਸਾਰਾ ਦਿਨ ਜੀ ਜੀ ਕਰੀ ਜਾਂਦੇ ਆ ਯੇ ਜੀ ਯ ਇਧਰ। ਇੱਧਰ ਆ ਆ ਜਾਓ ਜੀ ਇੱਧਰ ਕਰੋ ਇੰਝ ਕਰੋ ਉਹ ਸਾਰਾ ਦਿਨ ਮੇਰੇ ਨਾਲ। ਸੰਡੇ ਦਾ ਦਿਨ ਹੁੰਦਾ ਹੈ ਤੇ ਮੇਰੇ ਹਸਬੈਂਡ। ਇੱਕ ਦਿਨ ਤੇ ਉਹਨਾਂ ਨੇ ਆਪਣੀ ਛੁੱਟੀ ਛਾਟੀ ਸਭ ਛੱਡ ਦੇਣੀ ਹੈ। ਸੰਡੇ ਦੇ ਮੇਰੇ ਨਾਲ।
ਜੀ ਵਧਿਆ ਹੈ।
ਮੇਰੀ ਹੈਲਪ ਕਰਵਾਉਂਦੇ ਨਾ ਕਿਚਨ ਚ ਲਗਾਾਲੋ ਕੋਈ ਵੀ ਕੰਮ ਵਿਚ। ਅਸੀਂ ਰਲ ਮਿਲ ਕੇ ਕਰਦੇ ਹਾਂ ਤੁਹਾਡੀ ਨਿਊ ਮੈਰਿਜ ਹੋਈ ਹੈ ਤੁਹਾਡੇ ਹਸਬੈਂਡ।
ਮੈਨੂੰ ਤਾਂ ਹਾਂ। ਮੈਨੂੰ ਤਾਂ ਅਭੀ ਕੁਛ ਪਤਾ ਹੀ ਨਹੀਂੀ ਹੈਗਾ। ਇਹਨਾਂ ਦੇ ਘਰ ਦਾ ਸਾਰੇ ਨਵੇ ਲੋਕੀ ਨੇ। ਸਭ ਕੁਛ ਨਿਆਂ ਨਵਾਂ ਹੈ ਨਾ ਉਹ। ਨਵੇਂ ਘਰ ਤੇ ਨਵੇਂਲੋਕਾਂ ਵਿੱਚ ਐਡਜਸਟ ਕਰਨਾ ਥੋੜਾ ਮੁਸ਼ਕ ਖਲੋ ਜਾਂਦਾ ਫਿਰ ਨਵੇਂ ਰਿਸ਼ਤੇਦਾਰੀਆਂ ਦੀ ਜਿੰਮੇਦਾਰੀਆਂ।
ਉਹਨੂੰ ਨਾ ਕੁਛ ਹੁਣ ਆਪਾਂ ਪੇਕਿਆ ਘਰੇ ਤੇ ਬੜੀ ਜ਼ੋਰ ਦੀ ਬੋਲਣਾ ਹੁਣ ਸੋਹੁਰਿਆਂ ਘਰ ਆ ਕਰਦੇ ਬੋਲਣਾ ਵੀ ਬੜੀ ਬੋਲੀ ਪੈਂਦਾ ਕਿ ਇਹਨਾਂ ਨੂੰ ਇਹ ਨਾ ਲੱਗੇ ਹਾਂ ਬ ਇੰਝ ਬੋਲੀ ਜਾਂਦੀ।
ਬੁਰਾ ਨਾ ਲੱਗੇ ਉਹਨਾਂ ਨੂੰ ਪਾਰਟਨਰ ਨਾਲ ਅੰਡਸਟਡਿੰਗ ਫੈਮਲੀ ਦੇ ਐਕਸਪੈਕਟੇਸ਼ਨਸ ਨੂੰ ਵੀ ਸੰਭਾਲਣਾ ਪੈਂਦਾ ਹੈ। ਕਿ ਹੁਣ ਉਹ ਸਿਰਫ ਆਪਣੇ ਬਾਰੇ ਨਹੀਂੀ ਪਰ ਸਭ ਦੇ ਬਾਰੇ ਨਾਲ ਸੋਚਣਾ ਪੜਦਾ ਹੈ।
ਸੋਝਣਾ ਪੈਂਦਾ ਹੈ ਕਿਤੇ ਤਾਂ ਆਪਾਂ ਕੋ ਪੇਕਿਆ ਘਰੇ ਦੇ ਭੱਜੇ ਫਿਰਦੇ ਸੀ ਕਦੀ ਇਹ ਕਰ ਲੈ ਕਦੇ ਜਿਸ ਤਰ੍ਹਾਂ ਮਰਜੀੀ ਬੈਠ ਕੇ ਖਾ ਲੈ ਪੀ ਲੈ ਕੋਈ ਸੋਚਦਾ ਹੀ ਨਹੀਂ ਸੀ
ਕੋਈ ਸੋਚਦੇ ਨੀ ਸੀ ਪਰ ਕਈ ਵਾਰ ਤਾਂ ਆਪਣੇ ਸ਼ੌਕ ਜਾਂ ਹੈਬਿਟਸ ਨੂੰ ਵੀ ਸਾਈਡ ਰੱਖ ਕੇ ਆਪਣੇ ਪਰਿਵਾਰ ਨਾਲ ਸੋਚਣਾ ਪੈਂਦਾ ਹੈ
ਹਾਂ ਤੇ ਹੁਣ ਸਹੁਰਿਆ ਘਰੇ ਤਾਂ ਜਦੋਂ ਬੋਲਣਾ ਪਏਗਾ ਨਾ ਤਾਂ ਵੀ ਦਸ ਵਾਰੀ ਸੋਚਣਾ ਪਏਗਾ ਹਾ ਮੈਂ ਕੁੱਝ ਬੋਲ ਰਹੀ ਹ ਗਲ ਨੀ ਬੋਲਹੀ ਕੋਈ ਮੇਰੇ ਗੱਲ ਦਾੂ ਨਾ ਚੱਕ ਲਏ ਕੋਈ ਇੰਝ ਨਾ ਕਰ ਲਇ ਕੋਈ ਉਹ ਨਾ ਕਰਦੇ ਬਹੁਤ ਕਹਿੰਦੇ ਨਾ। ਹਾਰਡ ਜਿਹੜੀ ਹੁੰਦੀ ਹੈ ਉਹ ਹਾਰਡ ਵੋਇਲ
ਜਿਨਾਾਨ ਨੂੰ ਬਿਲਕੁਲ ਜਿਨਾਾਨ ਨੂੰ ਇੱਕ ਵਧੀਆ ਫੈਮਲੀ ਮਿਲਦੀ ਹੈ ਪਰ। ਬਾਬਾ ਜੀ ਕਰਹੇ ਸਭ ਕੋ ਵਧੀਆ ਫੈਮਲੀ ਮਿਲੇ ਸ਼ਾਦੀ ਤੋਂ ਬਾਅਦ ਵੀ ਪਰ ਉਹਨਾਂ ਦੀ ਜ਼ਿੰਦਗੀ ਵੀ ਫੇਰ ਖੁਸ਼ੀ ਵੀ ਘੱਟ ਜਾਂਦੀ ਹੈ ਮੈਰਿਜ ਤੋਂ ਬਾਅਦ ਫਿਰ ਇਨਸਾਨ ਜ਼ਿਆਦਾ ਮ ਚਰ ਰਿਸਪੋਂਸੀਬਲ ਵੀ ਬਣ ਜਾਂਦਾ ਏ
ਬਹੁਤ ਪਤਾ ਕੀ ਏ ਮੇਰੀ ਫੈਮਲੀ ਹੈ ਮੇਰੇ ਹਸਬੈਂਡ ਐ ਮੇਰੇ ਸੱਸ ਸੋਹਰੇ ਜੀ ਦੀ ਡੈਥ ਹੋ ਗਈ ਔਰ ਮੇਰੇ ਹਸਬੈਂਡ ਏ ਮੇਰੇ ਦੋ ਬੱਚੇ ਐ ਤੇ ਟੱਚਵੁੱਡ ਅਸੀਂ ਸਾਰੇ ਆਪਸ ਵਿੱਚ ਬਹੁਤ ਜ਼ਿਆਦਾ ਕੋਪਰੇਟ ਕਰਦੇ ਆਂ ਇਹ ਨਹੀ ਹੈ ਕਿਚਨ ਚ ਕੰਮ ਕਰੀ ਏ ਤੇ ਮੇਰੇ ਬੱਚੇ ਨੀ ਮੇਰੀ ਹੈਲਪ ਕਰਾਉਣਗੇ ਮੇਰੇ ਹਸਬੈਂਡ ਨ ਕਰਾਉਣਗੇ ਮੇਰੇ ਬੱਚੇ ਵੀ ਪੂਰੀ ਹੈਲਪ ਕਰਾਉਂਦੇ ਹੈ ਔਰ ਮੇਰੇ ਹਸਬੈਂਡ ਵੀ
ਵੇਖੋ ਨਾ ਤੁਸੀਂ ਵੀ ਅੰਡਰਸਟੈਂਡਿੰਗ ਹੋਓਗੇ ਤਾਂ ਵੀ ਤੁਹਾਡੇ ਬੱ ਚੇ ਤੈਨੂੰ ਹੈਲਪ ਕਰਦੇ ਆ ਜ਼ੋ ਪੇਰੇਂਟਸ ਅੰਡਰ ਸਟੈਂਡਿੰਗ ਨਹੀਂ ਹੋਣਗੇ ਤੁਸੀਂ ਦੇਖੋ ਅਸੀਂ ਕਿੰਨੇ ਸਾਰੇ ਹੈਗੇ ਜੇ ਇਗਜਾਮਪਲ ਤੁਸੀਂ ਲੈਲਓ ਕਿਸੇ ਨਾਲ ਘਰ ਦੀ ਦਿੱਕਤ ਹੈ ਕੋਈ ਰੈਂਟ ਤੇ ਰਹਿ ਰਿਹਾ ਬੰਦਾ ਮਕਾਨ ਨੀ ਵੇਖਦਾ ਕਿਤਨੀ ਪ੍ਰੋਬਲਮਸ ਆਉਂਦੀਆਂ ਜੇ ਮਾਂ ਇੱਕ ਆਪਣੇ ਬੱਚਿਆਂ ਦੀ ਪ੍ਰੋਬਲਮ ਨ ਸਮਝਦੀ ਐ ਤਾਂ ਉਹ ਫਿਰ ਕੌਣ ਸਮਝ ਸਕਦਾ
ਕੌਣ ਸਮਝ ਰਹੇ ਵੀ ਗੱਲ ਠੀਕ ਏ ਨਹੀਂ ਮੇਰੇ ਬੇਟਾ ਏ ਬੇਟੀ ਏ ਮੇਰੇ ਨਾਲ ਹਰ ਗੱਲ ਸ਼ੇਅਰ ਕਰਦੇ ਐ ਕੋਈ ਦੁੱਖ ਦੀ ਗੱਲ ਏ ਕੋਈ ਸੁੱਖ ਦੀ ਗੱਲ ਏ ਜਾਂ ਉਹਨਾਂ ਦੇ ਸਕੂਲ 'ਚ ਕੋਈ ਗੱਲਬਾਤ ਹੋਈ ਐ
ਕੋਲਜ ਚ ਗੱਲਬਾਤ ਹੈ ਉਹ ਮੇਰੇ ਨਾਲ ਹਰ ਗੱਲ ਸ਼ੇਅਰ ਕਰਦੇ ਮੈਨੂੰ ਲੱਗਦਾ ਵਾਕਈ ਮੇਰੇ ਬੱਚੇ ਏ
ਹਾਂਜੀ ਇੱਕ ਆਪਣਾ ਫੀਲ ਹੋਤਾ ਹੈ ਬਿਲਕੁਲ
ਛੋਟੀ ਛੋਟੀ ਗੱਲ ਵੀ ਨਾ ਮੇਰੇ ਬੱਚੇ ਮੇਰੇ ਨਾਲ ਸ਼ੇਅਰ ਕਰਦੇ ਮੰਮਾ ਅੱਜ ਇਹਨੇ ਇਹ ਕਿਹਾ ਮੰਮਾ ਅੱਜ ਮੈਂ ਐਂ ਕੀਤਾ ਕੋਲਜ ਚ ਮੈਂ ਐਂ ਕੀਤਾ ਐ ਚੱਲਦੇ ਮੇਰੇ ਬੱਚੇ
ਚੱਲ ਜੀ ਵਧੀਆ ਏ ਤੇ ਮੈਂ ਮੇਰੇ ਤੇ ਹੁਣ ਨਵੀਂ ਨਵੀਂ ਵਿਆਹ ਹੁੰਦਾ ਹੈ ਤੇ ਮੈਂ ਹੁਣ ਸੋਚਦੀ ਆਂ ਕਿ ਹੁਣ ਮੈਂ ਕੀ ਕਰਾਂ ਪਹਿਲਾਂ ਤੋਂ ਉਹ ਰਸੋਈ ਦੀ ਰਸਮ ਹੁੰਦੀ ਹੈਗੀ ਤੇ ਮੈਂ ਤਾਂ ਹੁਣ ਡਰ ਜਾਂਦੀ ਆਂ ਮੈਂ ਉੱਥੇ ਪਹਿਲੀ ਵਾਰ ਗਈ ਸੀ ਤੇ ਮੈਂ ਘਰ ਤ ਮੰਮੀ ਹੁਣ ਕਹਿੰਦੀ ਨੀ ਨਾ ਕਿ ਤੁਸੀਂ ਆਓ ਜਾਂ ਖਾਣਾ ਬਣਾਓ ਹੈਲਪੁ ਤੋਂ ਮੈਂ ਕਰਾ ਦਿੰਦੀ ਆਂ ਪਰ ਇੱਥੇ ਪੂਰਾ ਪੂਰਾ ਖਾਣਾ ਖਾਣਾ ਬਣਾਉਣਾ ਨਾ ਉਹ ਵੀ ਇੰਨੇ ਕਮ ਟਾਈਮ ਤੋਂ ਬੜਾ ਮੁਸ਼ਕਿਲ ਹੋ ਜਾਂਦਾ ਐ ਸੈਟਲ ਹੋਣਾ ਵੀ ਇੱਕ
ਇੱਕ ਤੇ
ਇੱਕ ਜਦੋਂ ਤੁਸੀਂ ਉਹਨਾਂ ਦੀ ਵੱਡਿਆਂ ਦੇ ਘਰ ਤੱਕ ਰਿਸਪੈਕਟ ਕਰੋਗੇ ਜਿਵੇਂ ਤੁਹਾਡੀ ਸਸੂ ਮਾਂ ਹੋ ਗੀ ਸੱਸੁਰ ਹੋ ਗਏ ਥੋੜ੍ਹੀ ਨਨਾਾਨ ਹੋ ਗਈ ਜਦੋਂ ਉਹਨੂੰ ਤੁਸੀਂ ਪਿਆਰ ਨਾਲ ਬੁਲਾਓਗੇ ਨਾ ਉਹ ਸਾਰੇ ਤੁਹਾਨੂੰ ਪਿਆਰ ਕਰਨਗੇ
ਬਿਲਕੁਲ
ਜੇ ਤੁਸੀਂ ਕਹੋ ਮੈਂ ਇਕੱਲੇ ਆਪਣੇ ਹਸਬੈਂਡ ਨਾਲ ਬਾਜ਼ਾਰ ਜਾਵਾਂ ਜਾਂ ਹਾਂ ਉਹਦੇ ਨਾਲ ਲਈ ਖਾ ਲਾ ਕੋਈ ਚੀਜ਼ ਲੈ ਕੇਏ ਆਪਣੇ ਰੂਮ ਵਿੱਚ ਲੈ ਲ ਨਹੀਂ ਜਿਹੜੀ ਵੀ ਤੁਹਾਡੇ ਹਸਬੈਂਡ ਚੀਜ਼ ਲੈਕੇ ਆਨ ਮਨੂੰ ਸਿੱਧੇ ਮੰਮੀ ਨੂੰ ਪਕੜਾਓ ਕਿਚਨ'ਚ ਰੱਖੋ। ਤੁਸੀਂ ਆਪਣੇ ਕੋ, ਪਹਿਲੀ ਗੱਲ ਤੇ ਐ ਹੁੰਦੀ ਸ਼ਰਤ ਜਦੋਂ ਤੁਸੀਂ ਆਪਣੇ ਰੂਮ' ਚ ਲੈ ਗਏ ਨਾ, ਤੇ ਮੰਮੀ-ਪਾਪਾ ਦੇ ਮਨ'ਚ ਗਲਤ ਖਿਆਲ ਆਣਗੇ।
ਹਾਂਜੀ, ਗਿਆ ਆਪਾਂ ਨਾਲ ਗੱਲ ਵੀ ਨਹੀਂ ਕਰਦੇ, ਫਿਰ ਆਪਣੇ ਆਪਣੇ ਮੇਂ ਰਹਿੰਦੇ ਐ।
ਬਸ ਉਹਨਾਂ ਨੁੰ ਆਊਗਾ, ਕਿ ਸਾਡਾ ਮੁੰਡਾ ਸਾਡੇ ਤੋਂ ਚੇਂਜ ਹੋ ਗਿਆ।
ਚੇਂਜ ਹੋਊਗਾ ਹਾਂ ਬਿਲਕੁਲ
ਇਸ ਕਰਕੇ ਤੁਸੀਂ ਜਿਹੜੇ ਵੀ ਕੋਈ ਤੁਹਾਡੇ ਹਸਬੈਂਡ ਕੋਈ ਚੀਜ਼ ਲੈ ਕੇ ਆਉਂਦੇ ਆ ਪਹਿਲਾਂ ਮੰਮੀ ਪਾਪਾ ਨੂੰ ਦੋ ਮੰਮੀ ਪਾਪਾ ਐਹਿ ਲੋ ਆਪਾਂ ਇਕੱਠੇ ਬੈਠ ਕੇ ਖਾਂਨੇ ਆ ਜਾਂ ਇਕੱਠੇ ਬੈਠ ਕੇ ਹਾਂ ਅਗਰ ਤੁਹਾਡੇ ਹਸਬੈਂਡ ਕੋਈ ਵੀ ਚੀਜ਼ ਲੈ ਕੇ ਤੁਹਾਡੇ ਵਾਸਤੇ ਲੈ ਕੇ ਆਂਦੇ ਤੁਸੀਂ ਉਹ ਵੀ ਆਪਣੀ ਨੰਨਾਨ ਨੂੰ ਦਿਖਾਉਣੀ ਐ ਦੀਦੀ ਆ ਦੇਖੋ ਵੀ ਥੋਡੇ ਵੀਰ ਜਿਆ ਲੈ ਕੇ ਆਏ ਮੇਰੇ ਵਾਸਤੇ ਤੁਹਾਡੇ ਵੀਰ ਜੀ ਆ ਲੈ ਆਏ ਫਿਰ ਤੁਹਾਡੀ ਨੰਨਾਨ ਤੁਹਾਡੇ ਤੇ ਪੂਰੀ ਖੁਸ਼ ਹੋਵਗੀ ਕਿ ਮੇਰੀ ਭ ਨਾ ਹਰ ਗੱਲ ਕਰਦੇ ਐ
ਹਰ ਗੱਲ ਕਰਦੀ ਏ ਫਿਰ ਅੰਡਰਸਟੈਂਡਿੰਗ ਵੀ ਬਣਦੇ ਏ ਫੇਰ ਇੱਕ ਕਿਸੇ ਨਾਲ ਗੱਲਾਂ ਕਰਦਿਆਂ ਤੋਂ ਬਹੁਤ ਸ
ਮਨ ਚ ਵੀ ਨਾ ਤੁਹਾਡੇ ਵਾਸਤੇ ਪਿਆਰ ਆਏਗਾ ਹਾਂ ਸਾਡੀ ਨੂੰ ਰਾਣੀ ਸਾਡਾ ਇੰਨਾ ਧਿਆਨ ਰੱਖਦੀ ਹੈ ਜੇ ਕਰਦੀ ਹੈ, ਤੁਸੀਂ ਨਾ, ਮੰਮੀ ਜੀ, ਮੰਮੀ ਜੀ, ਕਰੀ ਜਾਓ ਤੇ, ਉਹ ਤੁਹਾਡੇ ਇੰਨੇ ਕ ਗੁਣ ਗਾਣਗੇ ਸਾਡੀ ਨੂੰਹ ਰਾਣੀ। ਸਾਡੀ ਨੂੰ ਰਾਣੀ ਇੰਝ, ਸਾਡੀ ਨੂੰਹ ਰਾਨੀ ਐਂਝ। ਬਸ ਕੋਈ ਗੱਲ, ਮੰਮੀ ਜੀ ਚਾਹ ਪੀ ਲੋ, ਮੰਮੀ ਜੀ, ਆ ਕਰਲੋ। ਪਾਪਾਜੀ ਚਾਹ ਲੈਕੇ ਆਵਾਂ, ਐ ਲੇਕੇ ਆਵਾਂ ਬਸ। ਇੰਨੇ ਚੋਂ ਖ਼ੁਸ਼ ਹੋ ਉਹਨਾਂ ਨੇ ਤੁਹਾਨੂੰ ਇੰਨਾ ਕੰਮ ਵੀ ਨੀ ਕਹਿਣਾ, ਉਹ ਆਪ ਪੇ ਕਰੀ ਜਾਣਗੇ ਬਸ।
ਕਾਮ ਤੋਂ ਤਾੰਨੂ, ਤੁਹਾਨੂੰ ਨਾ, ਨੀ ਕਹਿੰਦੇ ਨੇ। ਕਿ ਤੁਸੀਂ ਐ ਨਾ ਕਰੋ ਪੁੱਤ, ਤੁਸੀਂ ਐ ਨਾ ਕਰੋ, ਜਿਹੜਾ ਮਰਜੀ ਫਿਰ ਤੂਮ ਕੱਪੜਾ ਪਾ ਲਿਓ, ਜਹਾਂ ਮਰਜੀ ਤੁਸੀਂ ਚਲੇ ਜਾਓ, ਫ ਬਤਾਕੇ ਕਰਕੇ ਹੁਣ ਕਰਿਓ, ਤਾਂ ਫਿਰ ਦਿੱਕਤ ਕੀ ਏ।
ਸਹੀ ਗੱਲ ਐ। ਤਾ ਕੀ ਆਪਣੇ ਵੱਡੇ ਆ ਨਾ ਆਪਾਂ ਨੂੰ, ਜੇ ਕੋਈ ਕਿਸੇ ਗੱਲ ਤੋਂ ਮਨਾ ਵੀ ਕਰਨਗੇ ਨਾ ਤੋ ਨਾ, ਉਹਨਾਂ ਨੂੰ ਸਮਝ ਹੈ, ਉਹੜ ਤਾਂ ਬਹੁਤ ਵੱਡੇ ਹੈ। ਹਾਂ, ਇਸ ਕਰਕੇ ਜਦੋਂ ਵੀ ਕੋਈ ਵੱਡਾ ਗੱਲ ਕਰਦਾ ਨਾ, ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ। ਬਸ ਇਹ ਸੋਚ ਜੋ ਕਿ, ਕੀ ਪਰਮਾਤਮਾ ਦਾ ਕੋਈ ਹੁਕਮ ਹੈ, ਜਿਹੜਾ ਮੈਨੂੰ ਕੋਈ ਮਨਾ ਕਰ ਰਿਹਾ।
ਹਾਂਜੀ।
ਮੈਂ ਆਪਣੇ ਬੱਚਿਆਂ ਨੂੰ ਇਹੀਓ ਗੱਲ ਸਮਝਾਂਨੀ, ਬੇਟਾ ਕਿਸੇ ਨੂੰ ਜਵਾਬ ਨੀ ਦੇਣਾ, ਕਿਸੇ ਨੂੰ ਕੁਛ ਨੀ ਕਹਿਣਾ। ਜੇ ਕੋ ਕੁਛ ਕਹਿੰਦਾ, ਹਾਂਜੀ ਮੰਮਾ, ਏਂਂਝ। ਮੰਮਾ ਐਂਝ, ਤੁਸੀਂ ਫਿਰ ਦੇਖਿਓ। ਫ ਤੁਹਾਡੇ ਕਿੰਨੇ ਜ਼ਿਆਦਾ ਹੋ ਜਾਣਗੇ, ਵੀ ਤੁਹਾਡੇ ਬਿਨਾਂ ਉਹਨਾਂ ਨੂੰ ਸਾਹ ਨਹੀਂ ਆਣਾ। ਕਿ ਸਾਡੀ ਨੂੰਹ ਰਾਣੀ ਸਾਡੀ ਇੰਨਾ ਕਹਿਣਾ ਮੰਨਦੀ ਹੈ, ਸਾਡੀ ਨੂੰਹ ਰਾਣੀ ਸਾਡਾ ਇੰਨਾ ਪਿਆਰ ਕਰਦੀ ਹੈ।
ਇੰਨਾ ਰਿਸਪੈਕਟ ਕਰਦੀ ਐ।
ਤੇ, ਹੋਰ ਕੀ ਐ।
ਬਿਲਕੁਲ, ਬਿਲਕੁਲ। ਮੈਂ ਤਾਂ ਹੁਣ, ਇਹੀ ਕਰਦੀ ਹਾਂ, ਤਾਂ ਨਵਾਂ-ਨਵਾਂ ਵਿਆਹ ਤੇ ਹੁਣ ਮੈਂ ਇਹ ਚੀਜ਼ ਕਰਦੀ ਹਾਂ ਕਿ, ਮ ਬਾਤ ਮਾਨਨੀ ਓਹਨਾਂ ਦੀ। ਓਹਨਾਂ ਨੂੰ ਸਾਰੀ ਚੀਜ਼ਾਂ ਲਾਕੇ ਵਿਖਾ ਦਿੰਦੇ ਆ ਕਿ, ਤੁਸੀਂ ਐਵੇਂ ਦੇਖੋ ਮੰਮੀ ਜੀ ਮੈਂ, ਇਹ ਸੂਟ ਲਾਇਆ ਸੀ ਤੁਹਾਨੂੰ ਵੀ ਚਾਹੀਦਾ ਹੈ? ਤੇ ਮੈਂ, ਤੇ
ਹਾਂ, ਚਲੋ ਠੀਕ ਹੈ ਫਿਰ, ਓਕੇ।
ਹਾਂਜੀ।
ਬਾਏ-ਬਾਏ।
ਚਲੀਏ ਜੀ, ਸਤ ਸ੍ਰੀ ਅਕਾਲ।
ਸਤ ਸ਼੍ਰੀ ਅਕਾਲ ਜੀ।